ਹਾਂਜੀ ਆਵਾਜ਼ ਬੜੀ ਸਲੋਹ ਆ ਰਹੀ ਹੈ।
ਸ ਸਸ ਸ੍ਰੀ ਅਕਾਲ ਜੀ ਚਾਲ ਕੀ ਹਾਲ ਚਾਲ ਜੇ? ਜੇ
ਬਸ ਵਧੀਆ-ਵਧੀਆ ਹਾਂਜੀ ਮ ਤੂੰ ਮੈਨੂੰ ਗਰਮੀ ਹੈ ਵੀ
ਬੜੀ-ਬੜੀ ਗਰਮੀ ਹੋਈ ਹਾਂ ਮੈਂ ਕਿਹਾ ਬੜੀ ਗਰਮੀ ਹੋਈ ਦੀ ਏ। ਹਾਂਜੀ ਆਵਾਜ਼ ਆ ਰਹੀ ਹੈ।
ਸ਼ਾਮੀ ਨੀ ਆਇਆ। ਹਾਂਜੀ ਆ ਰਹੀ ਆ ਰਹੀ ਮੀਂਹ ਨੀ ਆਇਆ।
ਨਾ-ਨਾ, ਨਾ ਗਰਮੀ ਬੜੀ ਪਈ ਦੀ ਹੈ।
ਤੇ ਇੱਥੇ ਹੁਣ ਮੌਸਮ ਠੀਕ ਹੋ ਗਿਆ ਬੱ ਲ ਹੋ ਗਿਆ। ਬਸ ਮੀ ਆਏਗਾ ਹੁਣ ਥੋੜੀ ਦੇਰ।
ਚਲੋ ਠੀਕ ਆਜੇ ਮੀਹ ਫੇਰ ਤੁਸੀਂ ਨਾ ਇਕ ਕੰਮ ਕਰਿਆ ਜੇ ਕੜਾਈ ਧਰਿਆ ਜੇ ਉਹੇ ਰਿਫੈਨ ਪਾਈਆਂ ਜੇ ਤੇ ਪਕੌੜੇ ਤਲਨੇ ਸਟਾਰਟ ਕਰ ਦੇਣਾ।
ਠੀਕ ਹੈ, ਠੀਕ ਹੈ ਸੀ ਮੈਂ ਮੀਂਹ ਆ ਰਿਹਾ ਸੀ ਮੈਂ ਕੌੜੇ ਬਣਾਏ ਸੀ।
ਮੈਂ, ਮੈਂ ਸਾਜਨ ਆ ਜਾਗਾ ਨਾਲ ਨਾਲੇ ਪੂਜਾ ਭਾਬੀ ਨੂੰ ਵੀ ਲੈਵਾਂਗੇ ਜੇ ਤੁਸੀਂ ਕੋਗੇ।
ਠੀਕ ਆ, ਠੀਕ ਹੈ। ਕਿੰਨਾਂ ਦੇ ਕੋੜੇ ਖਰਾਬ ਹੋ ਜਾਣੇ ਹੈ।
ਹੈਲੋ
ਹ ਦਿੱਤੀ ਹੈ ਮਾਮੀ ਨੇ ਰੈਸਿਪੀ ਵੀ ਦਿੱਤੀ ਹੈ ਪਕੌੜਿਆਂ ਦੀ।
ਅੱਛਾ।
ਤੁਹਾਨੂੰ ਤੇ ਤੇ ਬਣਾ ਕੇ ਖਵਾਏਗੀ ਪਕੌੜੇ।
ਅੱਛਾ।
ਮਾਮੀ ਕਹਿ ਰਹੀ ਸੀ ਮਾਮੀ ਕਹ ਤੇਰੇ ਕੁੜੀ ਮਾਮੇ ਬੜੀ ਤਾਰੀਫ਼ ਕਰਦੇ ਨੇ ਕਿਹੋ ਕਹਝ ਬਣਾਉਦੀ ਤੂੰ ਮਿਰਚ ਦੇ ਮੈਂ ਮਾ ਮਾਮੀ ਜੀ ਇਸ ਤਰ੍ਹਾਂ ਬਣਾਉਂਦੀ ਆ ਨਹੀਂ ਮੈਂ
ਅੱਛਾ ਅੱ ਅੱਛਾ ਤੁਸੀਂ ਦੱਸੇ ਕਿਹੜੇ ਮ
ਅੱਜ ਅਸੀਂ ਨਾ ਮਾਰਚ ਦੇ ਪਕੋੜੇ ਹਾਂਜੀ।
ਠੀਕ, ਠੀਕ ਜਿਹੜੀ ਅੱਛਾ।
ਹਾਂਜੀ ਉਹਦੇੋਂ ਹੀ ਪਕੌੜੇ ਜਿਹੜੇ ਬਾਜ਼ਾਰੋਂ ਮ ਮੋਟੀ ਮਿਲਦੀ ਹੈ ਨਾ ਉਹਦੇ।
ਅੱਛਾ-ਅੱਛਾ ਉਹਦੇ ਵਿੱਚ ਫੇਰ ਤੁਸੀਂ ਕੀ ਮਸਾਲਾ ਵਗੈਰਾ ਪਾਂਦੇ ਹੋ?
ਹਾਂਜੀ ਆਲੂ ਦੀ ਮਿਸ ਆਲੂ ਦੀ ਮਿਸ ਪਾਦੇ ਹਾਂ
ਠੀਕ ਹੈ ਠੀਕ
ਹਾਂਜੀ
ਚਲੋ ਕਦੀ ਆ ਕਦੀ ਆਵਾਂਗੇ ਫਿਰ ਖਾਵਾਂਗੇ
ਹਾਂਜੀ ਨਹੀਂ ਕਹਿੰ ਮ ਮਾਮੀ ਦੱਸੀ ਆ ਮਾਮੀ ਕਹਿੰਦੀ ਮੈਂ ਟਰਾਈ ਕਰਾਂਗੀ ਇੱਕ ਦੋ ਦਿਨ ਤੱਕ ਮੈਂ ਕੋਈ ਨੀ ਮੈਮ ਜੀ ਬਣਾਣਾ ਤੁਸੀਂ ਹਾਂਜੀ
ਠੀਕ ਹੈ ਠੀਕ ਹੈ ਵਧੀਆ ਸਗੋਂ ਹੋਰ ਸੁਣਾਓ
ਬੱਸ
ਕਦੇ ਮਤਲਬ ਕਿ ਜ ਜੰਮੂ ਜਮੂ ਜੰਮੂ ਦੇ ਲੋਕੀ ਕੀ ਮੈਂ ਕਿਹਾ ਜੰਮੂ ਦੇ ਲੋਕੀ ਚਾਹ ਘੱਟ ਪੀਂਦੇ ਨੇ ਹਨਾ
ਨਹੀਂ ਐਸਾ ਕੁਛ ਹਾਂ ਮੈਿੰ ਘੱਟ ਪੀਂਦੇ ਨੇ
ਹਾਂ ਕੱਟਦੇ ਨਾ
ਬਿੰਦ ਨੇ
ਕਾਲਾ ਰਾਨ ਦਾ ਕਾਲਾ ਪੈ ਜੇ
ਨਹੀਂ ਏਦਾਂ ਦੀ ਗੱਲ ਨੀ ਹੈ ਏਦਾਂ ਦੀ ਗੱਲ ਨੀ ਪਤਾ ਕਿਉਂ ਉੱਧਰੋਂ ਕੱਟ ਪੀਂਦੇ ਨੇ ਚਾਹ ਦਾਂ ਚਾਹ ਘੱਟ ਆਹਿੰਦੇ ਕੁ ਫੈਕਟਰੀ ਨ ਆਏਦਾ ਉਧਰ ਫੈਕਟਰੀਆਂ ਨੇ ਨੀਦਰ ਆਉਂਦੀ ਹੈ ਮਿੰਟ ਮਿੰਟ ਬਾਅਦ ਚਾਹ ਪੀਂਦੇ ਆ
ਅੱਛਾ ਸਗੋਂ ਨਾ ਅਹ ਚਾ ਹਮ ਚਾਹ ਚਾਹ ਪੀਣ ਦਾ ਮਤਲਬ ਕਿ ਫ਼ਾਇਦਾ ਵੀ ਹੈਗਾ ਤੇ ਨੁਕਸਾਨ ਵੀ
ਪਤਾ ਕੀ ਹੈ
ਫਾਇਦਾ ਇਹ ਹੈਗਾ ਵੀ ਇਹ ਸੁਸਤੀ ਤੋਂ ਦੂਰ ਕਰਦੀ ਚਾਹ
ਅੱਛਾ ਅੰਤ ਮੈਨੂੰ ਪਤਾ ਹੈ ਖ਼ਰਾਬ ਕਰਦੀ
ਤੇ ਜ਼ਿਆਦਾ ਹਾਂ ਤੇ ਜ਼ਿਆਦਾ ਪਓਦੇ ਸਰੀਰ ਜਲਣ ਵੀ ਕਰਦੀ ਹੈ ਚਾਰ ਇਹਦੇ ਫਾਇਦੇ ਵੀ ਹੈਗੇ ਨਾ ਇਹਦੇੁਕ ਕਿਸਾਨ ਮਹੀਨੇ ਦੇ ਤਰੀਕੇ ਨਾਲ ਪੀਣੀ ਪੈਂਦੀ ਹੈ ਨਾ ਬਈ ਲੀਮਡ ਦੇਿਸਾਬ ਨਾਲ
ਉਹ ਤੇ ਹੈ ਨਹੀਂ ਜਗਾਦਰੀ ਵਿੱਚੈ ਵੀ ਲੋਕ ਕਿ ਬੜੀ ਚਾਹ ਪੀਂਦੇ ਨੇ ਬੜੀ ਚਾਹ ਪੀਂਦੇ ਨੇ ਮਿੰ ਮਿੰਟ ਬਾਅਦ ਚਾਹ ਮਿੰਟ ਬਾਅਦ ਚਾਹ
ਉਹ ਕੁਛ ਨਾ ਡਸਟ ਵਗੈਰਾ ਕਰਕੇ ਲੋਕ ਪੀ ਲੈਂਦੇ ਜਿਵੇਂ ਡਸਟ ਕਾਫੀ ਉੱਡਦੀ ਹੈ ਨਾ ਫੈਕਟਰੀਆਂ ਦੀ ਧੂੜ ਕੱਟਾ ਉਹਦੇ ਕਰਕੇ
ਹਾਂ
ਮੈਂ ਅਸੀ ਤੇ ਵਿੱਚ ਚਾਹ ਬਣਾਉਂਦੇ ਆਾਂ ਸ਼ੱਕਰ ਵਾਲੀ ਸ਼ੱਕਰ ਪਾਈਦਾ ਇਹਦੇ ਚ ਠੋਕ ਕੇ
ਅੱਛਾ ਖਰਾਬ ਨੀ ਹੁੰਦੀ ਚਾਹ ਚੱਕਰ
ਹੁੰਦੀ ਉਹ ਜਿਹੜੀ ਹੁੰਦੀ ਹੈ ਨਾ ਡੁਪਲੀਕੇਟ ਸ਼ੱਕਰ ਉਹ ਖਰਾਬ ਕਰ ਦਿੰਦੀ ਹੈ ਚਾਹ ਨੂੰ ਜਿਵੇਂ ਅਹ ਆਪਣਾ ਦੁੱਧ ਫੱਟ ਜਾਂਦਾ ਜਿਵੇਂ ਪਾ ਦੋ ਤੇ ਆ ਜਿਹੜੀ ਆਪਾਂ ਸ਼ੱਕਰ ਹਾਂਜੀ ਜਿਹੜੀ ਅਸੀਂ ਸ਼ਰ ਲੈ ਕੇ ਆਉੇ ਆਾਂ ਨਾ ਇਹ ਔਰਗੈਨਿਕ ਹੈਗੀ ਹੈ ਇਹਦੇ ਚ ਕੋਈ ਮਿਲਾਵਟ ਹੈਗੀ ਇਹ ਸ ਉਹ ਵਧੀਆ ਹੁੰਦੀ ਹੈ ਹੈਲੋ
ਸਹੀ ਆ ਫਿਰ ਤਾਂ ਇਹਦੇ ਕਈ ਚ ਨਾ ਪ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ
ਆਹੋ ਸ਼ਕ ਚੱਕਰ ਮੈਂ ਤੁਹਾਨੂੰ ਦੱਸਦੇ ਰਿਹਾ ਚੱਕਰ ਨਾ ਡੁਪਲੀਕੇਟ ਆਉਂਦੀ ਵਿੱਚ ਜਿਵੇਂ ਬੁਰਾ ਖੰਡ ਮਿਲਾਵਟ ਕਰ ਦਿੰਦੇ ਨੇ ਤੇ ਜਿਹੜੀ ਅਸੀਂ ਲੈ ਗਏ ਜਿਹੜੀ ਅਸੀਂ ਲੈ ਕੇ ਆਦੇ ਹਾਂ ਪੈਕਟ ਹੈਗਾ ਵਾ ਕੁਛ ਪਚਵੰਜਾ ਦਾ ਫਿਫਟੀ ਫਾਈਵ ਤੇ ਇਹ ਹੋਰ ਔਰਗੈਨਿਕ ਹੈਗਾੈ ਇਹ ਮਿਲਾਵਟ ਨਹੀਂ ਹੈਗੀ ਭਾਵੇ ਅਸੀਂ ਦੁੱਧ ਦੇ ਵਿੱਚ ਵੀ ਏਦਾਂ ਹੀ ਪਾ ਦੀਏ ਨਾ ਭਾਵੇ ਪਾਣੀ ਨਾ ਵੀ ਪਾਈਏ ਬਈ ਜਿਵੇਂ ਚਾਹ ਬਣਾਉਣ ਲੱਗਿਆ ਤੇ ਦੁੱਧ ਚ ਵੀ ਪਾਦੀ ਏ ਦੁੱਧ ਚ ਏਦਾਂ ਸ਼ੱਕਰ ਪਾ ਦੀਏ ਤਾ ਵੀ ਨਹੀਂ ਫੱਟਦਾ ਦੁੱਧ
ਅੱਛਾ ਫਿਰ ਤਾਂ ਸਹੀ ਆ ਵਧੀਆ ਵ
ਨਹੀਂ ਪੀਂਦੇ ਆਪਣਾ ਅਹ ਦੁੱਧ ਦੇ ਵਿੱਚ ਸ਼ੱਕਰ ਪਾ ਦਿੰਦੇ ਛੋਟੀ ਇਲਾਚੀ ਪਾ ਤਤੀ ਉ ਦਾਲਚੀਨੀ ਪਾ ਤ ਮੋਟੀ ਇਲਾਚੀ ਪਾ ਤ ਲੌਗ ਸੁੱਟ ਤ
ਹਾਂ ਉਹ ਫੁਣ ਦੁਧ ਬਣ ਗਿਆ ਨਾ ਉਹ ਇਏਦਾਂ ਦਾ ਸਮਾਨ ਪਾ ਕੇ ਮਸਾਲੇ ਦੁੱਧ ਬਣ ਗਿਆ ਨਾ ਫੇਰ ਉਹ
ਹਾਂਜੀ ਤੇ ਨਾਲ ਉਹ ਪਾ ਦਿੰਦੇ ਸੀ ਆਪਣਾ ਹਲਦੀ ਚ ਥੋੜ੍ਹੀ ਜਿਹੀ ਵਧੀਆ ਬਣ ਜਾ ਚਾਰ ਹਮ
ਉਹ ਤੇ ਹੈ
ਸੋਰੀ ਦੁੱਧ ਚਾਹ ਕਹਿ ਰਿਹਾ
ਹੋਰ ਸਾਡੇ ਮਾਸ ਜੀ ਠੀਕ ਨੇ
ਹਾਂ ਹਾਂ ਬਹੁਤ ਵਧੀਆ ਮਾਸਟਰ ਜੀ ਤੁਹਾਡੇ ਮਿਲਦੇ ਰਹਿੰਦੇ ਨੇ ਆ ਪੁੱਛ ਰਹਦੇ ਨੇ ਕਹਿੰਦੇ ਮੇਰੀ ਉਹ ਭਾਜੀ ਠੀਕ ਹੈ
ਨਹੀਂ ਮੈਨੂੰ ਨੀ ਬੁਲਾਉਂਦੇ ਫੇ ਪੂਰੇ ਹਿਸ ਮੈਂ ਨਾ ਤੇ ਆਾਈ ਆਈ ਸੀ ਇੱਕ ਦਿਹਾੜੀ ਦੀ ਮੈਂ ਆਪਣੇ ਭੈਣ ਦੇ ਘਰ ਚ ਲ ਕਿਸ ਸੀ ਜੀਚੇ ਵੱਲ ਨੂੰ ਤੇ ਉਹ ਮੈਨੂੰ ਸਵੇਰੇ ਬੂੜੇ ਸਭ ਲੈ ਗ ਐਤਵਾਰ ਚਲਾਿਰ ਮੱਥਾ ਟੇਕ ਕੇ ਫਿਰ ਦੂਧ ਨਾਲ ਭੀੜ ਹੋ ਜਾਂਦੀ ਹੈ
ਅੱਛਾ
ਤੇ ਸੱ ਵਜੇ ਟਾਈਮ ਸੀ ਮੈਨੂੰ ਕਹਿੰਦੇ ਤੂੰ ਮੇਰਾ ਅਖਰੋਟ ਨਹੀਂ ਲਿਆਈ ਮੈਂ ਕਿਹੜ ਅਖਰੋਟ ਕਹਿੰਦੇ ਤੂੰ ਤੇਰੇਲ ਚਾਰ ਕਿੱਲੋ ਅਖਰੋਟ ਮੰਗਵਾਏ ਸੀ ਹੈ ਚਾਰ ਕਿੱਲੋ ਅਖਰੋਟ ਮੇਰੇ ਕੋਲੋਂ ਕਦੋਂ ਮੰਗਵਾਏ ਸੀ ਕਦੇ ਤੂੰ ਮੈਨੂੰ ਮੇਰਾ ਫੋਨ ਮ ਨੰਬਰ ਬਲੈਕਲਟ ਚ ਪਾਇਆ ਮੈਂ ਗੱਲ ਤੇ ਸਹੀ ਨੰਬਰ ਤੇ ਬਲੈਕਲਿਸਟ ਸੀ
ਠੀਕ ਠੀਕ
ਨਹੀਂ ਨਹੀਂ ਵਾਪ ਫੋਨ ਮੇਰਾ ਖਰਾਬ ਹੋ ਗਿਆ ਸੀ ਕੁੜੀ ਨੇ ਪਾਣੀ ਪੁੂਣੀ ਰੋੜਤਾ ਸੀ ਤੇ ਨੰਬਰ ਚਲੇ ਗ ਗਿਆ ਉਹਨੇ ਕੋਈ ਹੋ ਮੈਨੂੰ ਪਤਾ ਨੀ ਮੈਂ ਚਲੋ ਕੋਈ ਨੀ ਮੇਰੇ ਹਸਬੈਂਡ ਆ ਗ ਮੈਂ ਫਿਰ ਮੰਗਵਾ ਦ ਤੁੇ ਚਾਰ ਕਿੱਲੋ ਕਰੋੜ
ਹਮ
ਕੁੜ ਚਜ ਨਾ ਬੋ
ਹਮ ਤੁਹਾਡੇ ਆ ਜਾਣਗੇ ਕਰੋਟ ਉਹ ਜਿਵੇਂ ਤੁਸੀਂ ਦੱਸਿਆ ਨ ਤੁਹਾਡੇ ਤੁਹਾਡਾ ਬ੍ਰਦਰ ਕਹਿ ਰਿਹਾ ਸੀਗਾ ਬਈਹ ਪੱਥਰ ਵਰਗੇ ਅਖਰੋਟ ਉਹੀ ਲਿਆ ਕੇ ਦੇਣੇ ਸੀ ਨਾ ਹੈਲੋ ਹੈਲੋ, ਮੈਂ ਕਿਆ ਓਦਾਂ ਹਾਂ ਓਦਾਂ ਦੇ ਮੈਂ ਹਾਂ ਹਾਂ ਆ ਰਈ ਆਵਾਜ਼ ਆ ਰਈ। ਰੀ ਐ। ਹੈਲੋ ਮੈਂ ਕਿਆ ਉੱਦਾਂ ਦੇ ਅਖਰੋਟ ਲਿਆ ਕੇ ਦੇਣੇ ਅ ਬਈ। ਸਿਰ ਫੱਟਣ ਦੇ ਕੰਮ ਆਂਦੇ ਨਾ।
ਉਹ ਤੇ ਫੜਦੇ ਨੇ ਫੜਦੇਨ
ਅੱਛਾ।
ਮਹੱਲੇ ਵਾਲੇ ਮੈਨੂੰ ਗਾਲਾਂ ਕਢਦੇ ਅਖਰੋਟ ਲਿਆਆ ਕੋਣ ਏ?
ਨਈਂ ਗਾਲਾਂ ਤੇ ਨਈਂ ਕੱਢਣੀਆਂ ਔਨਾਂ ਕੈ ਗਲਤੀ ਇਹਨਾਂ ਦੀ ਹੈ ਕਿ ਜਿਹਨਾਂ ਟੁੱਟਦੇ ਨੀ ਪੇ
ਆਹੋ।
ਹੈਨਾਂ ਬਈ ਤੁਹਾਨੇ ਕਿਆ ਹੀ ਮ ਮੁ ਕੇ ਨਾਲ ਤੋੜ ਅਖਰੋੜ, ਥੋੜੀ ਲੈਲੈ ਉਹਦੇ ਨਾਲ ਤੋੜ ਲੈ ਕਿਉਂ ਜੀ? ਤੁਸੀਂ ਹੋ, ਹਾਂ ਕੋਈ ਗੱਲ ਕਰੇ ਫਿਰ ਨਾਲ ਜਵਾਬ ਏਦਾਂ ਦੇਣਾ ਚਾਹੀਦਾ ਨਾ ਕਿਉਂ ਜੀ?
ਉਹ ਬਿਲਕੁਲ ਸਹੀ ਕਹਿ ਰਹੇ। ਇਹਏ ਹੁਣ ਮੈਂ ਧਿਆਨ ਰੱਖਾਂਗੀ।
ਹਾਂ, ਧਿਆਨ ਰੱਖਣਾ। ਉ ਜਿਵੇਂ ਮਾਸਰ ਤੁਆਡਾ ਕਵੇ ਤੁਸੀਂ ਬਈ ਅ ਅਖਰੋੜ ਭੇਜਣ ਟੁੱਟਦੇ ਤੇ ਪਏ ਨੀਂ, ਤੁਸੀਂ ਅੱਗੋਂ ਜਵਾਬ ਦਿਆ ਜੇ ਤੇ ਤੁਹਾਨੂੰ ਕੀਹਨੇ ਕਿਆ ਹੀ ਮ ਮ ਮੁੱਕੀ ਨਾਲ ਤੋੜਨ ਵਾਸਤੇ ਥੋੜ੍ਹੀ ਲੱਲੋ। ਠੀਕ ਆ ਨਾਂ।
ਸਈ।
ਹਂ ਹੋਰ ਸੁਣਾਓ? ਹਂ, ਏ ਇਹ ਹੁਣ ਮੈਂ ਇੱਕ ਮੁੰਡੇ ਨੂੰ ਭੇਜਿਆ ਏਹੀ! ਉਹਨੂੰ ਸੱਦਕੇ ਲਿਆ ਵਸਾਖੀ ਸਿੰਘ ਨੂੰ ਮੈਂ ਦੋ ਮਿੰਟ ਗੱਲ ਕਰਨੀ ਐ।
ਅੱਛਾ।
ਹਾਂ, ਤੇ ਉਹ ਨਾ ਜਿਹੜੀ ਫੈਕਟਰੀ ਲੱਗਾ ਦਾ ਨਾ ਜੋਗਿੰਦਰ ਸਿੰਘ ਦੀ ਜਿਹੜਾ ਰਵਾੜੀ ਤੋਂ ਆਏ ਦੇ ਆ। ਤੇ ਉਹਦਾ ਮੁੰਡਾ ਉਹਦਾ ਹਾਂ, ਉਹਨਾ ਫੈਕ ਜਿੱਥੇ ਲੜਾਈ ਹੋਈ ਨਾ ਉੱਥੇ ਫੇਰ ਲੱਗ ਗਿਆ ਜਾਕੇ।
ਆਹਾ।
ਤੇ ਉਹ ਫਿਰ ਉਹਦਾ ਮੁੰਡਾ ਕਹਿੰਦਾ ਯਾਰ ਕਹਦਾ ਥੋੜ੍ਹੀ ਦੇਰ ਤੱਕ ਸ਼ਾਮੀ ਆ ਮੈਂ ਭੇਜਦਾ ਗੱਲ ਕਰ ਲਵੀ ਜੇਡੀ ਕਰਨੀ। ਹਂ।
ਨਾਂ ਸਾਡੇ ਤੇ ਬੋਲ ਚਾਲੀ ਨੀਂ ਸਾਡੇ ਖਤਮ ਹੈਗੀ ਚਲੀ ਟੱਕਰ ਚ ਸਾਨੂੰ ਆਮਣੇ ਸਾਹਮਣੇ ਅ ਅਸੀਂ ਗੱਲ ਕਰ ਲੈਂਣੇਆਂ ਗੱਲ ਖਤਮ ਹਾਂ ਉਵੇਂ ਨੀਂ
ਠੀਕ ਆ।
ਹੋਰ
ਬਸ ਵਧੀਆ।
ਹਾਂਜੀ ਹੋਰ ਸੁਣਾਓ, ਸਭ ਠੀਕ-ਠਾਕ।
ਹ ਹੁਣ ਤੇ ਦੀ ਕੁੜੀ ਬਲੋਗ ਵਗੈਰਾ ਬਣਾ ਰਹੀ ਏ।
ਬਣਾ ਰੀ ਏ।
ਵਲੋਗ ਬਣਾ ਰਹੀ ਹੈ ਯੂਟਿਊਬਰ ਬ ਇੰਸਟਾਗ੍ਰਾਮ ਤੇ ਬਣਾਂਦੀ ਏ।
ਅੱਛਾ,
ਹਾਂ।
ਚਲੋ ਠੀਕ ਹੈ ਬੰਨਣ ਦੋ ਕੁਛ ਤਾਂ ਬਣੇ। ਪਰ ਆਪਣੇ ਪਿਓ ਆਪਣੇ ਪਾਪੇ ਵਗਾ ਨਾ ਬਣੇ।
ਉਹ ਤੇ ਹੈ।
ਹੋਰੀ ਦੇ ਫਾਦਰ ਸਾਹਿਬ ਹਾਂ। ਅੱਛਾ ਪਾਪਾ ਤੇ ਗਈ ਐ ਆਪਣੇ
ਦੋਨੋ ਕੁੜੀਆਂ ਪਾਪਾ ਤੇ ਗਈਆਂ ਇੱਕ ਨੀ ਵੱਡੀ ਵਾ ਵੀ ਪਾਪਾ ਤੇ ਗਈ ਹੈ ਦੀਦੀ।
ਅੱਛਾ- ਅੱਛਾ ਠੀਕ ਉਹ ਵੱਡੇ ਵਾਲੇ ਕਿੱਥੇ ਵਿਆਹੇ ਗੀ ਇਹਨਾਂ ਦੀ
ਉਹ ਦਿੱਲੀ ਵਿਆਈ ਐ ਹੁਣ ਨਾ ਉਹ ਚਗਾਦਰੀ ਆਪਣੀ ਮਕਾਨ ਬਣਾ ਰਹੇ ਨੇ ਬੂੜੇ ਚੁੰਗੀ ਕੋਲ ਜਿਹੜਾ ਮਕਾਨ ਵਗੈਰਾ ਸ਼ਾਇਦ ਬਣ ਰਿਹਾ ਉਹਨਾਂ ਦਾ ਹਾਂ, ਹੁਣ ਤੁਹਾਨੂੰ ਪਤਾ ਪੂਰੀ ਜਗਾਦਰੀ ਵਿਚ ਸਭ ਨਾਲ ਲੜਾਈ ਕਰ ਲਈਏ ਹੁਣ ਆਪਣੇ ਕੌਣ ਰਹੇ ਨਾਲ ਤੇ ਕੁੜੀ ਆ ਰਹੀ ਹੈ ਦਿੱਲੀ ਚ ਜਗਾਦਰੀ
ਅੱਛਾ- ਅੱਛਾ।
ਹੁਣ ਜਗਾਦਰੀ ਰਹੇਗੀ।
ਠੀ
ਹਾਂ ਕਦੇ ਮਾਮੇ ਚਾਚੇ ਹੀ ਲੱਗਦੇ ਨੇ ਜਿੱਥੇ ਕੰਮ ਕਰ ਰਿਹਾ ਮਾਸੜ
ਹੂੰ- ਹੂੰ- ਹੂੰ
ਨਾ ਜਿਹੜੀ ਇਹਨਾਂ ਨੇ ਵਿਆਹੀ ਹੈ ਨਾ ਓਦੇ ਸ਼ਾਇਦ ਮਾਮੇ ਹੁਰੇ ਨੇ ਸ਼ਾਇਦ
ਅੱਛਾ,
ਹਾਂਜੀ,
ਮਾਮੇ ਸ ਠੀਕ-ਠੀਕ-ਠੀਕ ਇਹ ਹੈ ਤੇ ਵੈਸੇ ਬੰਦਾ ਤੇ ਬੜਾ ਬੇਕਾਰ ਜੀਨੇ ਹਰ ਇੱਕ ਨਾਲ ਵਿਗਾੜ
ਵਗਾੜੀ ਵੀ ਇਹਨੇ ਸਾਰਿਆਂ ਨਾਲ
ਗੱਲ ਕਰੀ ਅ ਕੱਲ ਫੋਨ ਕਰਕੇ ਕਹਿੰਦਾ ਸੀ ਕਹਿੰਦਾ ਮੈਂ ਤੇ ਆਪਣੀ ਉਹ ਮੇਖ ਲੈਈ ਨਹੀ ਚੁੱਕ ਕੇ ਜਿਹੜੀ ਇੱਕ ਤੇ ਲੈ ਗਿਆ ਕਿੰਨੇ ਹੋਰ ਮੈਂ ਇਹਦੇ ਕੋਲ ਨਾ ਮੈਂ ਮੁੱਲ ਖਰੀਦ ਦੀ ਪੈਸੇ ਦੇ ਗਏ। ਮੈਨੇ ਕਹਿੰਦੇ ਮੈਂ ਉਹ ਵੀ ਲੈਣ ਆ ਨੀ ਮੈਂ ਕਿਹਾ ਮੇਰੀ ਗੱਲ ਸੁਣ। ਫੈਕਟਰੀ ਦੇ ਅੰਦਰ ਜੇ ਐਂਟਰੀ ਰ ਰਖੇਗਾ ਨਾ ਤੇ ਮੇ ਖ ਲੈਣ ਵਾਸਤੇ ਤੇ ਪੈਸੇ ਤ੍ਰਿਪਲ ਲੈ ਗਿਆਈ ਮੈਂ ਡਬਲ ਵੀ ਕਹਿੰਦਾ ਟ੍ਰਿਪਲ ਹਾਂ ਮੈਂ ਘੱ ਤ੍ਰਿਪਲ ਲੈ ਗਏ ਸੀਂ ਪੈਸੇ ਰੁਪਈਏ ਪੰਦਰਾਂ ਸੌ ਲਏ ਸੀ ਨਾ ਤੇ ਪੰਤਾਲੀ ਸੌ ਜਾਂ ਪੰਜ ਹਜ਼ਾਰ ਰੁਪਏ ਤਿਆਰ ਰੱਖੀ ਤੇ ਆਪਣੀ ਮੇਕ ਲੈ ਜਈ ਕਹਿੰਦਾ ਅੱ ਅੱਛਾ ਐਵੇਂ ਨੀ ਤੁਸੀਂ ਮੇਖ ਦੋਗੇ ਮੈਂ ਕਿਹਾ ਤੇਰੇ ਕੋਲ ਜੋ ਹੁੰਦਾ ਤੂੰ ਭਰਾਵਾ ਨੂੰ ਤੂੰ ਅੰਦਰ ਹਾਂ ਇਹਨੂੰ ਮਰ ਪੈਂਦੇ ਪੈਂਦੇ ਮੈਂ ਬਚਾਇਆ ਵਾ ਸਗੋਂ ਉੱਥੇ ਪੂੜੀ ਹੈ
ਤੇਰੀ ਮਰਗੀ ਹੁੰਦੀ ਨਾ ਮਗ ਜਾਂਦੀ ਆ ਮੇਰੀ ਦੋ ਮਾਰ ਗ ਤੇ ਮਾਰੋ ਨਾ ਮਾਰੋ ਨਾ
ਨਹੀਂ ਹੁਣ ਮੈਂ ਰੋਕਣਾਈ ਨਹੀਂ ਉਹਨੂੰ ਮੈਂ ਹਜੇ ਵੀ ਗੁੱਸਾ ਹੈਗਾ ਵ ਤੇ ਮੈਂ ਉਹਨੂੰ ਆਪ ਕੰਟਰੋਲ ਕੀਤਾ ਤਾਂ ਮੈਂ ਛੱਡ ਬਣਾ ਯਾਰ ਬਜ਼ੁਰਗ ਬੰਦਾ ਕੀ ਮਾਰਨਾ ਕੀ ਕਹਿਣਾ ਹੈ ਰਨ
ਠੀਕ ਆ ਫੇਰ
ਹਾਂਜੀ ਹਾਂਜੀ ਚਲੋ ਠੀਕ ਆ ਓਕੇ
ਅ
ਓਕੇ ਬਾਏ ਬਾਏ